ਹਮ ਸਤਸ਼੍ਰੀਅਕਾਲ ਜੀ।
ਸਤ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਸੀਂ ਸੁਣਾਓ ਕਿੱਥੇ ਘੁੰਮਦੇ ਪਏ ਓ।
ਬਸ ਜੀ ਵਧੀਆਵਧੀਆ ਅਸੀਂ ਹ ਘੁੰਮਦੇ ਤੇ ਨੀ ਪਏ ਘੁੰਮ ਕੇ ਆ ਗਏ ਆਂ ਬਸ। ਤੁਸੀਂ ਹਾਂ ਹਾਂ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ।
ਵਧੀਆ ਜੀ ਵਧੀਆ ਤੁਸੀਂ ਦੱਸੋ ਮੈਂ ਪੁੱਛਦਾ ਸੀ ਤੁਸੀਂ ਅਪਨਾ ਮਨਸੂਰੀ ਗਏ। ਠੀਕ ਏ।
ਹਾਂਜੀ ਮਨਸੂਰੀ ਦੇ ਪਿੱਛੇ ਇ ਜਗ੍ਹਾ ਹੈਗੀ ਐ ਦੇਰਦੂਨ ਦੇਹਿਰਾਦੂਨ ਦੇ ਕੋਲ ਹੀ ਏ।
ਅੱਛਾ ਦੇਹਰਾਦੂਨ ਦੇ ਕੋਲ ਅੱਛਾ ਅੱਛਾ ਹੋਰ ਫਿਰ ਕਿੱਥੇ ਕਿੱ। ਥੇ ਘੁੰਮੇ ਓ ਸਾਨੂੰ ਵੀ ਦੱਸ ਦੋ।
ਹਾਂ ਬਸ ਅਸੀਂ ਗਏ ਤੇ ਸੀ ਆਈ ਉਹ ਹਿਲ ਸਟੇਸ਼ਨ ਗਏ ਤੇ ਸੀ। ਉੱਧਰ ਬਸ। ਪਹਿਲ਼ੇ ਦਿਨ ਪਹੁੰਚੇ ਆ ਤੇ ਅਸੀਂ ਰੇਜ਼ੋਰਟ ਵਗੈਰਾ ਬੁੱਕ ਕੀਤਾ ਦਾ ਸੀ।
ਅੱਛਾ ਅੱਛਾ ਅੱਛਾ।
ਹਾਂ ਉਹ ਰਿਜੋਰਟ ਐਸਾ ਸੀ ਕਿ ਸਾਰੀ। ਹਰਸ ਬਣੀਆਂ ਦੀਆਂ ਸੀ ਅੰਦਰ ਹੀ ਸਵੀਮਿੰਗ ਪੂਲ ਸੀ ਸਾਰਾ।
ਵਾਹ ਜੀ ਵਾਹ ਕਮਾਲ ਹੈ ਯਾਰ ਕਿੰਨੇ ਵੱਡੇ ਹੋਟੇਲ ਚ ਰੁਕੇ ਹੋ ਕਮਾਲ ਆ।
ਹਾਂ ਹਾਂ ਬਹੁਤ ਵਧੀਆ ਬਣਿਆ ਦਾ ਸੀ ਤੇ। ਸਾਡਾ ਕਪਲੀਮੈਂਟਰੀ ਡਿਨਰ ਸੀ ਓਦੇ ਚ ਸਾਰਾ ਕੁਛ ਵਿੱਚ ਇੰਕਲੂਡ ਸੀ।
ਸਾਰਾ ਵਿੱਚੇ ਫ ਆਪਣਾ ਖਰਚਾ ਤੇ ਚੰਗਾ ਆ ਗਿਆ ਹੋਣਾ ਤੁਹਾਡਾ ਫੇਿਰ।
ਹਾਂਜੀ ਹਾਂਜੀ ਬਸ ਹੁਣ ਕਿੱਥੇ ਜਾਓ ਤੇ ਫੇਿਰ ਬਜਟ ਦੇ ਅਕੋਰਡਿੰਗ। ਚੁੱਲਣਾ ਪੈਂਦਾ ਬਜਟ ਬਣਾ ਕੇ ਚੱਲੇ ਸੀ ਤੇ ਸਾਡਾ ਓਨਾ ਹੀ ਆ। ਜਿੰਨ ਬ ਜਿੰਨਾ ਅਸੀਂ ਸੋਚਿਆ ਸੀ ਖਰਚਾ ਤੇ ਬਾਕੀ। ਬਹੁਤ ਅੱਛਾ ਹੋਟਲ ਸੀ ਰਿਜ਼ੋਰਟ ਜਿਹੜਾ ਸੀ ਨਾ ਬਹੁਤ ਵਧੀਆ ਸੀ। ਤੇ ਉਹਦੇ ਚ ਏਹ ਸੀ ਫੈਸਲਿਟੀ। ਕਿ ਅਸੀਂ ਪੁਹੰਚਦਿਆਂ ਨਾਲ ਸਾਨੂ ਪਹਲੇ ਤੇ ਉਨ੍ਹਾਂਨੇ ਡਰਿੰਕ ਵਗੈਰਾ ਪ੍ਰੋਵਾਇਡ ਕਰਵਾਈ।
ਅੱਛਾ ਵਾਹ ਜੀ ਵਾਹ ਓਹਦੇ ਵਿੱਚ ਹੀ ਹੁੰਦਾ ਸਾਰਾ ਕੁਛ।
ਹਾਂਜੀ ਹਾਂਜੀ ਰੂਮ ਦੇ ਵਿਚੇ ਹੀ ਸੀ ਰੂਮ ਦੇ ਵਿਚੇ ਚਾਰਜਿਸ ਜੁੜੇ ਦੇ ਸ। ਫੇਰ ਦੇਨਾ ਤੇ! ਫੇਰ ਉਸ ਤੋਂ ਬਾਅਦ ਅੰਦਰ ਰੂਮ ਦਿੱਤਾ ਸਾਨੂੰ। ਫੇਰ ਅਸੀਂ ਰੂਮ ਇਚ ਗਏ। ਤੇ ਹਾਂ ਰੂਮ ਇ ਸਾਰੀ ਏਸੀ ਵਗੈਰਾ ਦੀ ਫੇਸਿਲਿ। ਟੀ ਬੋਹਤ ਵਧੀਆ ਸੀ ਐ ਅਹ ਉੱਧਰ ਅਗਸ। ਸਰਦੀਆਂ ਚ ਵੀ ਜਾਓ ਤੁਸੀਂ ਉੱਧਰ ਹੀਟਰ ਵਗੈਰਾ ਪਿਆ ਦਾ ਸੀ। ਅੰਦਰ ਹੀ ਕੌਫੀ ਵਗੈਰਾ ਵਾਲੀ ਮਸ਼ੀਨ ਸੀ ਕਿ ਤੁਸੀਂ। ਮੌਸਮ ਤੇ ਬਹੁਤ ਓਸਮ ਸੀ ਉੱਧਰ ਦਾ ਮੌਸਮ ਇੰਨਾ ਵਧੀਆ ਸ।
ਨਹੀਂ ਮਤਲਬ ਕਿ ਗਰਮੀ ਹੈਗੀ ਹੈ ਬਣਾ ਤੇ ਠੀਕ ਹੈ ਠੰਡ ਠੰਡ ਹੈਗੀ।
ਨਾ ਨਾ ਹੁਣ ਤੇ ਉੱਧਰ ਮੌਸਮ ਠੰਡਾ ਹੋਇਆ ਪਯਾ ਸੀਗਾ ਗਰਮੀ ਨਈ ਸੀ। ਇੱਧਰ ਤੇ ਗਰਮੀ ਹੈ ਨਾ ਤੇ ਉੱਧਰ ਕੂਲ ਕੂਲ ਮੌਸਮ ਸੀਗਾ।
ਅੱਛਾ ਕੂਲ ਮੌਸਮ ਸੀ ਵਾਹ ਜੀ ਵਾਹ। ਤੁਸੀਂ ਤੇ ਵਧੀਆ ਯਾਰ ਘੁੰਮਦੇ ਹੋ ਯਾਰ ਮੈਂ ਵੀ ਇੱਥੇ ਤੂੰਹਾਡਾ ਸਟੇਟ ਵੇਖਿਆ ਨਾ। ਮੈਂ ਕਿਹਾ ਚਲ ਪੁੱਛਣਾ ਉਹਨਾਂ ਨਾਲ ਗੱਲ ਕਰਨਾ ਪਤਾ ਨਈ ਕਿੱਥੇ ਘੁੰਮਦੇ ਹੋ ਨੇ ਮੈਨੂੰ।
ਬਸ ਅਸੀ ਦੋ ਦਿਨ ਪਹਿਲੇ ਤੇ ਆਇਆ ਬਸ ਉਹਨੇ ਤੇ ਆਇਆ ਜਸਟ ਫੇਿਰ ਉਹ ਫੋਟੋਆਂ ਬੋਲਵ ਕੱਲ ਅਪਲੋਡ ਕੀਤੀ।
ਹਾਂ ਕੱਲ ਹੀ ਮੈਂ ਵੇਖਿਆ ਸੀ ਨਾ ਤੁਹਾਡਾ ਸਟੇਟਸ ਮੈਂ ਕਿਹਾ ਚਲੋ ਯਾਰ ਫੋਨ ਕਰਕੇ ਪੁੱਛਾਂਗਾ। ਹੁਣ ਮੈਨੂੰ ਟਾਈਮ ਨੀ ਲੱਗਿਆ ਨਾ ਮੈਂ ਕਿਹਾਚਲੋ ਕੋਈ ਨੀ ਹੁਣ ਗੱਲ ਕਰਦੇ ਆ। ਵਧੀਆ ਤੁਸੀਂ ਵਧੀਆ ਘੁੰਮਦੇ ਹੋ ਹੋਰ ਕੀ।
ਹਾਂ ਇਹ ਵਧੀਆ ਨਾ ਕਿ। ਛੁਟੀਆਂ ਜੇ ਥੋੜਾ ਦੇਖੋ ਬਾਹਰ ਆਊਟਿੰਗ ਹੋ ਜਾਂਦੀ ਏ ਜਾਣਾ।
ਹਾਂ ਨਹੀਂ ਨਹੀਂ ਪਤਾ ਕੀ ਹੁੰਦਾ ਥੋੜ੍ਹਾ ਮਾਇੰਡ ਵੀ ਬੰਦੇ ਦਾ ਫਰੈਸ਼ ਹੋ ਜਾਂਦਾ। ਬੰਦਾ ਕਿੱਧਰ ਘੁੰਮਦਾ ਰਵੇ ਨਾ ਠੀਕ ਰਹਿੰਦਾ ਐ ਤੇ ਨਾਲੇ ਆਪਣਾ ਮਨਜ਼ੂਰ ਦਾ ਅਪਨਾ ਕਦੋਂ, ਕਿੰਨੇ ਦਿਨ ਲਾ ਕੇ ਆਏ ਓ ਤੁਸੀਂ?
ਅਸੀਂ ਵਨ ਵੀਕ ਲਗਾ ਕੇ ਆਏ ਆਂ, ਸਾਡਾ ਬੋਤ ਅੱਛਾ ਪ੍ਰੋਗਰਾਮ ਰਿਹਾ, ਹੁਨ ਜੇੜਾ ਸਾਡਾ ਰਿਜ਼ੋਰਟ ਸੀ ਨਾ ਓ ਐਸੀ ਜਗ੍ਹਾ ਸੀ ਕਿ ਚਾਰੋ ਤਰਫ ਮਤਲਬ ਸਾਰੀ ਮਤਲਬ ਗੋਲ ਘੁੰਮਦੇ ਹੋਏ ਸਾਰੀ ਤਰਫ ਓਦੇ ਪਹਾੜ ਸਨ।
ਅੱਛਾ, ਅੱਛਾ, ਅੱਛਾ।
ਸਾਰਾ ਮਾਊਂਟੇਨ ਈ ਮਾਊਂਟੇਨ ਸਨ ਸਾਈਡਾਂ ਤੇ। ਤੇ ਬੋਤ ਸਵੇਰੇ ਜਿਵੇਂ
ਪੂਰੇ ਫੁੱਲ ।
ਹਾਂ-ਹਾਂ ਨਜ਼ਾਰੇ, ਬੋਤ ਵਧੀਆ ਨਜ਼ਾਰਾ ਸੀ ਜਿਵੇਂ ਪ੍ਰਕ
ਮਤਲਬ ਕਿ ਜਿਵੇਂ, ਜਿਵੇਂ ਸਾਡਾ, ਜਿਵੇਂ ਸਾਡਾ ਏਧਰ ਸ਼ਹਿਰ ਹੈਗਾ। ਮਤਲਬ ਕਿ ਓਦੇ ਨਾਲ ਫ਼ਰਕ ਹੈਗਾ, ਮੌਸਮ ਦਾ, ਯਾ ਕਿ ਕਿੱਦਾਂ ਮਤਲਬ ਕਿ
ਹਾਂਜੀ-ਹਾਂਜੀ। ਓਦੇ ਨਾਲ ਤੇ ਬੋਤ ਜਾਦਾ ਫ਼ਰਕ ਏ, ਬੋਤ ਜਾਦਾ ਫ਼ਰਕ ਏ। ਪਰ ਇੰਨੀ ਠੰਢ ਨੀ ਹੈਗੀ, ਜੇ ਤੁਸੀਂ ਕਹੋ ਕੀ ਅਸੀਂ ਕਮਲਾਂ 'ਚ ਸੋਈਏ ਯਾ ਫਿਰ ਅਸੀਂ ਅਹ ਮਤਲਬ ਗਰਮ ਕੱਪੜੇ ਲਈਏ, ਇੰਨਾ ਵੀ ਨੀ ਹੈਮ
ਮਤਲਬ ਕਿ ਨੋਰਮਲ ਹੋ ਗਿਆ ਨਾ, ਜਿਵੇਂ ਬਾਰਾਂ ਮਹੀਨੇ ਠੰਡ ਮਤਲਬ ਮੋ
ਹਾਂਜੀ, ਕਿਸ ਕਈਆਂ ਨੂੰ ਜਲਦੀ ਠੰਢ ਲੱਗ ਜਾਂਦੀ ਓ ਥੋੜਾ ਲੈ ਕੇ ਜਾਂਦੇ ਆ ਕਿ ਗਰਮ ਵਗੈਰਾ ਕੱਪੜੇ ਵੀ ਥੋੜਾ। ਤੇ ਪਰ ਇੰਨੀ ਠੰਡ ਨੀ ਸੀਗੀ ਅਸੀਂ ਮਤ ਮਤਲਬ ਗਰਮ ਵੀਅਰ ਕਰੀਏ ਕਲੋਥਸ ਨੂੰ ਤੇ ਬਾਕੀ ਬਹੁਤ ਵਧੀਆ ਨਜ਼ਾਰਾ ਰਿਹਾ ਸਾਡੇ ਓਦਰ ਤੱਕ
ਮੈਂ ਓਇਓ ਤੇ ਪੁੱਛਦਾ ਸੀ, ਮੈਂ ਕਿਹਾ ਚਲੋ ਸਾਡਾ ਵੀ ਪ੍ਰੋਗਰਾਮ ਬਨਦਾ ਪਆ ਸੀ ਨਾਂ ਫਿਰ ਮੈਂ ਕਿਹਾ ਚਲੋ ਗੱਲ ਕਰਨਾ ਮੈਂ ਵੀ ਵੇਖਾਂਗਾ ਜਦੋਂ ਆਣਾ ਹੋਏਗਾ ਤੇ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਨਾ, ਅਪਨਾ ਕੀ ਖਰਚਾ ਆਇਆ ਤੇ ਕੀ ਘੁੰਮੇ ਫਿਰੇ ਉਹ ਤੇ ਕਿਹੜੀ ਕਿਹੜੀ ਜਗ੍ਹਾ ਹੈਗੀ ਏ, ਘੁੰਮਣ ਦੀ, ਵਧੀਆ ਜੀ ਤਾਂ ਕਰਕੇ ਮੈਂ ਕਿਹਾ ਚਲੋ, ਫਿਰ ਫੋਨ ਕੱਲ ਕਰਦਾ।
ਫੇਰ ਆਂ ਫੇਰ ਅਸੀਂ ਸਵੇਰੇ ਮੋਰਨਿੰਗ ਹੋਈ ਇੰਨੀ ਵਧੀਆ ਮੋਰਨਿੰਗ ਸੀ ਨਾ ਸਾਡੀ।
ਕੌਨ-ਕੌਨ ਗਯਾ ਤੁਹਾਡੇ ਨਾਲ?
ਨਈ ਮੇਰੇ ਹਸਬੈਂਡ ਸੀ ਨਾਲ ਬਸ, ਅਸੀਂ ਦੋਨੋਂ ਹੀ ਗਏ ਸੀ ਹੋਰ ਕੋਈ ਵੀ ਨੀ ਗਿਆ ਸੀ।
ਵਾਹ ਜੀ ਵਾਹ, ਫਿਰ ਤੇ ਵਧੀਆ, ਤੁਸੀਂ ਘੁੰਮ ਕੇ ਆ ਗੇ ਪੂਰਾ। ਨਈ-ਨਈ ਵਧੀਆ, ਬੋਤ ਚੰਗਾ ਵਧੀਆ ਯਾਰ।
ਵੈਸੇ ਵੀ ਸਾਡਾ ਕਾਫੀ ਟਾਈਮ ਤੋਂ ਪਲੈਨ ਸੀ ਪਰ ਸਕਸੈਸਫੁਲ ਨਹੀਂ ਹੋ ਪਾ ਰਿਹਾ ਸੀ ਕਿੰਨੇ ਟਾਈਮ ਤੋਂ। ਫੇਰ ਹੁਨ ਥੋੜਾ ਛੁੱਟੀਆਂ ਦਾ ਪ੍ਰੋਗਰਾਮ ਹੈਗਾ ਸੀ ਤੇ ਅਸੀਂ ਕਯਾ ਕਿੱਥੇ ਹੋਰ, ਕਿੱਥੇ ਜਾਈਏ ਚਲੋ ਏਧਰ ਹੀ ਚੱਲਨੇ ਆਂ। ਤੇ ਥੋੜਾ ਨੇੜੇ ਵੀ ਹੈਗਾ ਸਾਡੇ ਸ਼ਹਿਰ ਤੋਂ ਇੰਨੀ ਦੂਰੀ ਤੇ ਵੀ ਨੀ ਪੈਂਦਾ, ਸਾਡੇ ਪੈ ਜਾਂਦਾ ਚਾਰ-ਪੰਜ ਘੰਟੇ ਦਾ ਰਾਸਤਾ ਹੈ।
ਬਸ ਬੜੀ ਨੇੜੇ ਐ ਤੁਹਾਡੇ ਤੋਂ ਯਾਰ, ਕਮਾਲ ਫਿਰ ਸਾਨੂੰ ਤੇ ਬੜਾ ਦੂਰ ਪਏਗਾ ਕਮ ਸੇ ਕਮ ਝਾਜ ਦੀ ਟਿਕਟ ਕਰਾਨੀ ਪੈਗੀ ਸਾਨੂੰ ਤੇ।
ਤੁਹਾਨੂੰ ਤੇ ਜਾਦਾ ਪਏਗਾ ਦੂਰ ਤੇ ਸਾਨੂੰ ਤੇ ਨੇੜੇ ਹੀ ਪੈਂਦਾ, ਨਜ਼ਦੀਕ ਹੀ ਪੈ ਜਾਂਦਾ। ਤੇ ਹਾਂ ਫੇਰ ਉਸ ਤੋਂ ਅਗਲੇ ਦਿਨ ਅ ਐ ਹੋਇਆ ਕਿ ਮੋਰਨਿੰਗ ਬੋਤ ਵਧੀਆ ਸੀ, ਚਿੜੀਆਂ ਐਂ ਪੰਛੀਆਂ ਦੀ ਆਵਾਜ਼ਾਂ ਆਈਆਂ ਅਸੀ ਜਿਵੇਂ ਬਾਰ ਨਿਕਲੇ। ਚਾਰੋ ਤਰਫ ਪਹਾੜ ਈ ਪਹਾੜ ਇੰਨਾ ਵਧੀਆ ਲੱਗ
ਕਮਾਲ ਹੈ ਯਾਰ ਇਤਨਾ ਵਿਊ ਮਤਲਬ ਕਿ ਵਧੀਆ ਵਿਊ ਵਿੱਚ ਤੁਸੀਂ ਘੁੰਮਦੇ ਹੋ ਤੁਹਾਡੀ ਫੋਟੋ ਵੇਖ ਖੀ ਨਾ ਮੈਂ, ਬੋਤ ਵਧੀਆ ਫੋਟੋ ਆਈ ਸੀ ਤਾਂ ਕਰਕੇ ਮੈਂ ਕਿਹਾ ਚੱਲ ਯਾਰ ਪੁੱਛਾ, ਯਾਰ ਗੱਲ ਕਰਨਾ।
ਵਸੋ ਦੇਖੋ, ਦੇਖੋ ਕੋਈ ਨਈ ਨਾ ਉੱਧਰ ਹੀ ਘੁੰਮਣਾ ਚਾਹੀਦਾ। ਜਿੱਧਰ ਦਾ ਵਿਊ ਵਧੀਆ
ਹਾਂ। ਬਿਲਕੁਲ ਸਹੀ ਗੱਲ ਕੀ
ਨੀ ਤੁਹਾਡੇ ਕੋਲ ਅਗਰ ਤੁਸੀਂ ਜਾਂਦੇ ਹੋ। ਫੋਟੋਜ਼ ਵੀ ਪਾਉਂਦੇ ਹੋ। ਤੁਹਾਡੇ ਕੋਲ ਚਾਰ ਬੰਦੇ ਪੁੱਛਣਗੇ। ਕਿੱਥੇ ਗਏ ਸੀ ਬਾਈ ਤੁਸੀਂ, ਤੇ ਸਾਡੇ ਕੋਲ ਬੜੇ ਕਈਆ ਨੇ ਪੁੱਛਿਆ ਕਿ, ਹਾਂ ਬਈ ਤੁਸੀਂ ਕਿਹੜੀ ਜਗ੍ਹਾ ਤੇ ਰੁਕੇ ਸੀ। ਕਿੱਥੇ ਗਏ ਸੀ। ਪਰ, ਇਹ ਜਿਹੜਾ ਰੋਜੋਰਟਸ ਸੀ ਨਾ ਵਿੱਚ, ਉਹਦੇ ਵਿੱਚ ਉਹਦੀ ਨਦੀ- ਨਦੀ ਵੀ ਜਾਂਦੀ ਪਈ ਸੀ। ਮਤਲਬ ਐਸਾ ਹੈਨਾ। ਇੰਨਾ ਵਧੀਆ ਹੈਗਾ ਸੀ। ਵੀਰ ਜੀ, ਰਿਜ਼ੋਰਟ ਬਹੁਤ ਵਧੀਆ ਸੀ। ਇੱਥੇ ਅਸੀਂ ਸਟੇ ਕੀਤਾ ਆਪਣਾ। ਤੇ
ਟਾਈਮ ਕਿੰਨਾ ਲਾਈ, ਨਾਲ ਪਹਾੜਾਂ ਵਾਲਾ ਵੀ ਸੀਨ ਹੈਗਾ ਸੀ ਨਾ।
ਹਾਂਜੀ ਹਾਂਜੀ। ਸਾਈਡਾਂ ਤੇ ਪਹਾੜ, ਸਾਰੇ ਚਾਰੋ ਤਰਫ ਪਹਾੜ, ਔਰ ਸਾਡੀ ਜਿਹੜੀ ਰੂਮ ਸੀ।
ਉਹ ਮੈਨੂੰ ਲੱਗਦਾ ਉਹ ਨੇੜੇ ਹੀ ਹੈਗਾ ਸੀ। ਉਹਨਾਂ ਦੇ ਨਜ਼ਦੀਕ ਹੀ ਸੀ। ਤਾਂ ਹੀ ਉਹ ਹਾਂ। ਨਹੀਂ -ਨਹੀਂ ਵਧੀਆ ਬਹੁਤ ਵਧੀਆ, ਮੈਂ ਉਹੀ ਫੋਟੋ ਵੇਖ ਕੇ ਕਹਿੰਦਾ ਸੀ, ਨਾ ਮੈਂ ਕਿਹਾ ਚਲੋ ਪੁੱਛਾਂ। ਹੋਰ ਵਧੀਆ। ਹੋਰ ਫੇਰ ਓਦੇ ਖਾਣਾ ਪੀਣਾ ਕਿੱਦਾਂ ਦਾ ਐ।
ਹਾਂ। ਬਹੁਤ ਵਧੀਆ, ਨੋਨ ਵੈਜ ਵੈਜ ਦੋਨੋ ਫੈਸਿਲਿਟੀ ਪ੍ਰੋਵਾਈਡ ਸੀ। ਬ੍ਰੇਕਫਾਸਟ ਵਿੱਚ ਤੁਹਾਨੂੰ ਪੋਹੇ ਤੇ, ਅ ਉਹ ਮਿਲਦਾ ਓਮਲੇਟ ਵਗੈਰਾ ਮਿਲਦੇ ਨੇ। ਤੇ ਪਰੌਂਠੇ ਵਗੈਰਾ ਹੁੰਦੇ ਨੇ ਤੇ ਦਹੀਂ ਵਗੈਰਾ ਨਾਲ, ਹਾਂਜੀ ਹਾਂਜੀ। ਕਪਲੀਮੈਂਟਰੀ ਵਨ ਨਾਈਟ ਦਾ ਅਲੱਗ -ਅਲੱਗ ਚਾਰਜਿਸ ਨੇ, ਉਹ ਤੁਸੀਂ ਜਿੰਨੀ ਮਤਲਬ ਮੰਗਦੇ ਹੋ, ਉਹਨਾਂ ਤੋਂ ਫੂਡ ਵਗੈਰਾ ਦੀ
ਅੱਛਾ ਅੱਛਾ। ਆਪਣੀ ਰਿਕੁਆਇਰਮੈਂਟ ਹੁੰਦੀ ਜਿਵੇਂ- ਆਪਣਾ ਜਿਵੇਂ ਵੀ ਹੋਇਆ ਠੀਕ ਹੈ ਠੀਕ। ਨਹੀਂ -ਨਹੀਂ ਵਧੀਆ। ਮੈਂ ਉਹੀ ਪੁੱਛਦਾ ਸੀ ਨਾ ਤੁਹਾਡਾ, ਹਾਂਜੀ।
ਦੁਪਹਿਰ ਚ ਫੇਰ ਅਸੀਂ ਬਾਹਰ ਥੋੜਾ ਨਿਕਲੇ ਥੋੜਾ ਨਦੀ ਜਿਹੜੀ ਹੈਗੀ ਸੀਉਹਦੇ ਕਿਨਾਰੇ ਤੇ ਫੋਟੋਆਂ ਖਿਚਵਾਈਆਂ ਸੀ, ਉਹ ਵੀ ਵਿਊ ਬੜਾ ਵਧੀਆ ਸੀ। ਤੁਹਾਨੂੰ ਪਤਾ ਨਦੀ ਦੇ ਕਿਨਾਰੇ ਤੇ ਵੀ ਕਈ ਜਣੇ ਆਉਂਦੇ ਨੇ, ਔਰ ਪਿਕਨਿਕ ਮਨਾਉਣ ਆਉਂਦੇ ਨੇ ਲੋਕ ਕੇ ਨਾ ਉੱਧਰ, ਤੇ ਹਾਂ। ਉਧਰ ਲੋਕਾਂ ਨੇ ਫੇਰ, ਮਤਲਬ ਜਿਵੇਂ ਆਪਣੇ ਲਿਆ ਕੇ ਨਾ ਚੁਲੇੇ ਘਰੋ ਦੀ ਹੀ। ਤੇ ਬਣਾ ਰਹੇ ਸਨ। ਨੋਨ ਵੈਜ ਹੋ ਗਿਆ, ਮੈਗੀ ਹੋ ਗਈ, ਪਹਾੜੀ ਕਲੀ ਮੈਗੀ ਬਹੁਤ ਸਵਾਦ ਲੱਦੀ ਹੈ, ਤੁਹਾਨੂੰ ਪਤਾ ਐ।
ਕੁਝ ਵੀ ਹੈ। ਅਲੱਗ ਹੀ ਚੀਜ਼ ਹੈਗੀ, ਤੇ ਮੇਰੇ ਹਿਸਾਬ ਨਾਲ ਮੰਨਿਆ ਜਾਏ ਤੇ ਕਰੋ ਆਪਣਾ ਸਮਾਨ ਲੈ ਜਾਏ। ਵਧੀਆ।
ਹਾਂਜੀ ਹਾਂਜੀਉਹ ਪੂਰਾ ਦਿਨ ਚ ਫਨ ਕਰਨ ਵਾਸਤੇ ਬਹੁਤ ਵਧੀਆ ਹੁੰਦਾ ਹੈ। ਬਸ ਫੇਰ ਅਸੀਂ ਉੱਧਰ ਗਏ, ਫੇਰ ਉੱਧਰ ਥੋੜੀ ਫੋਟੋਜ਼ ਵਗੈਰਾ ਕਲਿਕ ਕਰਵਾਈਆਂ। ਫੇਰ ਨਾਈਟ ਵਾਪ ਡਿਜ਼ਾਇਨ ਆਏ ਨਾਈਟ ਵਿਚ, ਫਿਰ ਸਾਨੂੰ ਡਿਨਰ ਵਗੈਰਾ ਦੀ ਫੈਸਿਲਿਟੀ ਪ੍ਰੋਵਾਈਡ ਹੋਈ। ਨੈਕਸਟ ਡੇ ਅਸੀਂ ਮਨਸੂਰੀ ਦੇ ਲਈ ਨਿਕਲੇ, ਮਨਸੂਰੀ ਦੇ ਲਈ ਅਸੀਂ ਫੇਰ ਲੰਡੋਰ ਗਏ, ਲੰਡੋਰ ਉੱਪਰ ਚੜ ਕੇ ਚੜ੍ਹਾਈ ਕਰਕੇ ਕੇ ਹੈਗਾ ਸੀ। ਤੇ ਉੱਧਰ ਸਾਨੂੰ ਬੜਾ ਮਜ਼ਾ ਆਇਆ। ਓਧਰ ਦਾ ਜੋ ਵਿਊ ਸੀ। ਉਧਰ ਦਾ ਸਨਸੈਟ ਅਸੀਂ ਦੇਖਿਆ। ਬੜਾ ਵਧੀਆ ਵਧੀਆ ਲੱਗਦਾ ਪਿਆ ਸੀ। ਏਦਾਂ ਲੱਗਦਾ ਪਿਆ ਸੀ। ਕਿ ਬਸ ਸਾਰਾ ਆਸਮਾਨ ਲਾਲ -ਲਾਲ ਹੋਇਆ ਵਾ। ਉੱਧਰ ਧੁੰਦ ਹੀ ਧੁੰਦ, ਇੰਨਾ ਵਧੀਆ ਮਤਲਬ ਮੌਸਮ ਹੋਇਦਾ ਸੀ ਨਾ ਉੱਧਰ। ਮੈਂ ਕਹਿੰਨੀ ਆ ਉਸ ਮੌਸਮ ਦਾ ਤੇ, ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ। ਇਨਾ ਮਤਲ, ਬ ਪ੍ਰਕਰਤੀ ਦਾ ਨਜ਼ਾਰਾ ਇੰਨਾ ਵਧੀਆ ਲੱਗਦਾ ਹੈ ਨਾ, ਜਦੋਂ ਅਸੀਂ ਦੇਖਦੇ ਹਾਂ। ਤੇ ਪਰ ਉਹਨੂੰ ਅਸੀਂ ਐਕਸ ਪਲੇਨ ਨੀ ਕਰ ਸਕਦੇ, ਕਿ ਸਾਨੂੰ ਕਿੱਦਾਂ ਫੀਲ ਹੋ ਰਿਹਾ। ਬਹੁਤ ਵਧੀਆ ਸੀ ਨਜ਼ਾਰਾ। ਜੋ ਵੀ ਟ੍ਰਿਪ ਸਾਡੀ ਬੜੀ ਵਧੀਆ ਰਹੀ। ਫੇਰ ਅਸੀਂ ਉੱਧਰ ਥੋੜੀ ਬਹੁਤੀ ਫੋਟੋਜ਼ ਕਲਿਕ ਕਰਵਾਈਆਂ ਫੇਰ ਉਸ ਤੋਂ ਜਾ ਕੇ ਨਾ ਅੱਗੇ ਜਾ ਕੇ ਬੇਕਰੀ ਹੈਗੀ ਲੰਡੋਰ ਬੇਕਰੀ। ਫੇਰ ਓਧਰ ਅਸੀਂ ਸਪੈਸ਼ਲ ਓਦੇ ਉਹ ਖਾਧੀ ਕੁਕੀਜ਼ ਵਗੈਰਾ ਖਾਧੀਆ। ਕੁਕੀਜ਼ ਵਗੈਰਾ ਖਾਣ ਤੋਂ ਬਾਅਦ ਫੇਰ ਅਸੀਂ ਵਾਪਿਸ ਆਏ, ਨਾਈਟ ਹੋ ਗਈ ਸੀ ਸਾਨੂੰ ਉੱਧਰ ਹੀ ਸਨਸੈਟ ਅਸੀਂ ਵੇਖ ਕੇ ਆਏ ਸੀ ਉੱਧਰ ਨਾ ਲੰਡੋਰ ਦਾ ਕਿਉਂਕਿ ਉੱਧਰ ਹੈਗਾ ਕਿ ਤੁਸੀਂ ਲੰਡੋਰ ਦਾ ਸਨਸੈਟ ਵੇਖੋ ਬਈ ਕਿਵੇਂ ਸੂਰਜ ਡੁੱਬਦਾ ਪਿਆ ਉਹਦੀ ਕਿਰਨਾਂ ਕਿਵੇਂ ਲੱਗਰੀਆਂ ਨੇ ਆਸਮਾਨ ਵਿੱਚ, ਆਸਮਾਨ ਪੂਰਾ ਲਾਲ ਹੋ ਜਾਂਦਾ।
ਵਾਹ ਜੀ ਵਾਹ ਕਮਾਲ ਐ, ਨਜ਼ਾਰੇ ਤਾਂ ਵਧੀਆ ਹੈਗਾ ਜੇ।
ਹਾਂ, ਬਾਕੀ ਸਾਈਡਾਂ ਤੇ ਸਾਰੇ ਖਾਈ ਸੀ, ਇੱਕ ਸਾਈਡ ਤੇ ਖਾਈ ਸੀ ਪੂਰੀ। ਹਾਂ, ਪਹਾੜੀ ਇਲਾਕਾ ਜੋ ਹੋਇਆ, ਨਹੀਂ-ਨਹੀਂ। ਡਰ ਤੇ ਨੀ ਲੱਗਿਆ ਖੈਰ ਬਸ ਵੈਸੇ ਵਧੀਆ ਸੀ ਸਾਰਾ ਹਿੱਲ ਸਟੇਸ਼ਨ ਤੁਹਾਨੂੰ ਪਤਾ ਈ ਏ। ਹੁਨ ਇੱਕ ਸਾਈਡ ਤੇ ਖਾਈ ਹੁੰਦੀ ਏ। ਤੇ ਥੋੜਾ ਏਰੀਆ ਤੇ ਥੋੜਾ ਹੁੰਦਾ ਐ ਕਿ ਮੋੜ ਮੋੜ ਬਹੁਤ ਆਂਦੇ ਨੇ।
ਹਾਂ।
ਜਿੱਥੇ ਅਸੀਂ ਜਾਣਾ ਸੀ ਨਾ ਰੰਡੋਰ ਉੱਪਰ। ਉੱਧਰ ਕਾਰ ਨਹੀਂ ਜਾਂਦੀ, ਉੱਧਰ ਸਾਨੂੰ ਪੈਦਲ ਚੜਾਈ ਕਰਕੇ ਜਾਣਾ ਪੈਂਦਾ, ਜਾਂ ਫਿਰ ਸਕੂਟੀ ਵਗੈਰਾ ਤੁਸੀਂ ਰੈਂਟ ਤੇ ਲੈ ਲੋ ਉਹ ਜਾਂਦੀ ਐ।
ਹੈਲੋ।
ਹਾਂਜੀ।
ਆਵਾਜ਼ ਆ ਰੀ ਏ ਤੁਹਾਨੂੰ ਮੇਰੀ?
ਹਾਂਜੀ, ਹਾਂਜੀ, ਬਿਲਕੁਲ, ਆ ਰੀ ਏ।
ਚਲੋ, ਵਦੀਐ ਕੂਮ ਆਏ ਓ, ਹੋਰ ਕੀ ਮੈਂ ਓਈਓ ਫੋਟੋ ਵੇਖਕੇ, ਮੈਂ ਕਾ ਚਲੋ ਕੋਈ ਨੀ ਵਦੀਆ, ਕੱਲ ਕਰਾ ਨਈ, ਨਈ ਵਦੀਐ, ਬੋਤ ਵਦੀਐ ਨਜ਼ਾਰਾ ਹੈਗੈ ਓਥੇ।
ਬਸ ਫੇਰ, ਬਸ ਫੇਰ ਅਸੀਂ ਓਧਰ ਦੀ ਵਾਪ ਇਸ ਆ ਕੇ, ਬਸ ਥੋੜਾ ਇੱਕ ਦੋ ਦਿਨ ਹੋਰ ਰਿਜੋਰਟ ਚ ਸਟੇ ਕੀਤ ਤਾਂ ਇੱਕ ਦੋ ਜਗ੍ਹਾ ਹੋਰ ਕੁੰਮਿਆ ਬਸ ਫੇਰ ਐਵੇਂ ਹੀ ਸਾਡੀ ਟ੍ਰਿਪ ਖ਼ਤਮ ਹੋ ਗਈ, ਫੇਰ ਅਸੀਂ ਕਾਰ ਆ ਗਏ। ਤੇ ਫੇਰ ਹੋਣ, ਪਰਸੌ, ਹਾਂਜੀ-ਹਾਂਜੀ।
ਫੋਟੋ ਵੇਖ ਕੇ ਤੁਹਾਨੂੰ ਮੈਂ ਕਿਹਾ ਚਲੋ ਗੱਲ ਕਰੀਏ ਹੋਰ ਚਲੋ ਫੇਰ ਵਧੀਆ ਫੇਰ ਆਪਣਾ। ਤੁਸੀਂ ਆਪਣਾ ਚਲੋ ਕੁੰਮ ਆਏ ਹੋ।
ਹਾਂਜੀ-ਹਾਂਜੀ, ਤੁਸੀਂ ਵੀ ਬਣਾਓ ਪਲੈਨ ਬਹੁਤ ਵਧੀਆ ਐ। ਨੇੜੇ ਦਾ ਨੇੜੇ ਵੇ ਤੁਹਾਨੂੰ ਤਾਂ ਥੋੜਾ ਦੂਰ ਪੈ ਜਾਂਦਾ ਚਲੋ ਕੋਈ ਗੱਲ ਨੀ, ਹਾਂ।
ਉਹ ਤੇ ਬੰਦਾ ਆ ਈ ਜਾਂਦਾ।
ਜਦੋਂ ਏਧਰ ਚੱਕਰ ਲੱਗਿਆ ਫੇਰ ਬਣਾ ਲੈਣਾ ਕਦੀ ਪਲੈਨ ਤੁਸੀਂ, ਹਾਂਜੀ। ਹਾਂਜੀ, ਚਲੋ ਠੀਕ ਐ ਫੇਰ ਜੀ, ਹਾਂਜੀ, ਚੰਗਾ ਜੀ, ਓਕੇ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ।